ਸਹੀ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
ਵਧੀਆ ਤੁਸੀਂ ਠੀਕ ਹੋ?
ਹਾਂਜੀ ਮੈਂ ਠੀਕ ਹਾਂ, ਹਾਂਜੀ-ਹਾਂਜੀ ਦੱਸੋ? ਹੈਲੋ ਹਾਂਜੀ ਬੋਲੋ ਆ ਰੀ ਆਵਾਜ।
ਹੈਲੋ
ਆ ਰੀ ਆਵਾਜ਼ ਬੋਲੋ
ਹਾਂਜੀ ਤੁਸੀ ਠੀਕ ੳ?
ਹੈਲੋ
ਹੈਲੋ, ਹਾਂਜੀ ਤੁਸੀ ਠੀਕ ਓ?
ਆ ਰੀ ਏ ਤੁਆਡੀ ਆਵਾਜ। ਸਤਿ ਸ੍ਰੀ ਅਕਾਲ ਜੀ। ਹਾਂਜੀ-ਹਾਂਜੀ ਤੁਸੀ ਸੁਣਾਓ?
ਕੀ ਕਰਦੇ?
ਵਧਿਆ ਤੁਸੀ ਸੁਣਾਓ ਕੀ ਕਰ ਰਏ ੳ? ਹੋਰ ਬੱਚੇ? ਹੈ ਪਈ ਏ, ਰੋਟੀ ਖਾਏਗਾ ਤਾਂ ਮਿਲੇਗੀ।
ਕੇ ਆਈਆਂ ਸੀ।
ਕੀ ਬਨਾਯਾ?
ਅਸੀ ਆਲੂ ਬਣਾਏ ਸੀ ਤਰੀ ਵਾਲੇ, ਤੁਸੀ ਦਸ ਸੋ ਤੁਸੀ ਕੀ ਬਨਾਏਆ?
ਅਸੀ ੳ ਲੋਬਿਆ ਬਨਾਏਆ।
ਹਂਜੀ
ਲੋਬਿਆ ਦਾਲ ਨਾਲ ਚਾਵਲ।
ਅੱਛਾ ਕੈਵੇਂ ਬਨਾਏਆ ਸੀ?
ਬਸ ਪੈਲੇ ੳਨੂੰ ਉਬਾਲ ਲਵੋ, ਉਬਾਲ ਕੇ ਫੇਰ ਪਿਆਜ ਟਮਾਟਰ ਪੀਸ ਕੇ ਤੜਕਾ ਲਗਾ ਲੋੋ। ਦੱਸੇਆ ਤੇ ਏ ਹੁਨ, ਬਸ ਏਦਾਂ ਈ
ਔਰ ਦੱਸੋ ਨਿਆਣੇ ਠੀਕ ਆ ਤੁਆਡੇ?
ਹਾਂਜੀ ਸਭ ਠੀਕ ਨੇ। ਤੁਸੀ ਕਿ ਬਣਾਇਆ ਆਲੂ?
ਅਸੀਂ ਐਵੇ ਬਨਾਈ ਸੀ ਆਲੂ ਪਿਆਜ ਵਗੈਰਾ ਟਮਾਟਰ ਵਗੈਰਾ ਕੱਟਕੇ
ਠੀਕ ਏ। ਠੀਕ ਐ। ਹੋਰ ਕੱਪੜੇ ਵਗੈਰਾ ਖੁਦ ਸਿਲਦੇ ਓ?
ਹਾਂਜੀ ਸਿਲ ਲੈਨੀ ਆ ਕੱਪੜੇ ਵੀ ਬਸ ਸਿਖਦੀ ਵੀ ਪੀ ਆਂ।
ਅੱਛਾ।
ਹੋਰ ਤੁਸੀ ਦੱਸੋ, ਗੁਰਦੁਆਰੇ ਜਾਂਦੇ ੳ ਤੁਸੀ ਸਵੇਰੇ?
ਹਾਂਜੀ ਹਾਂਜੀ ਜਾਨੇ ਆ।
ਅੱਛਾ ਅਸੀ ਵੀ ਜਾਨੇ ਆ, ਸੁਬਹ ਉਠ ਜਾਨੇ ਆ ਅਸੀ ਚਾਰ ਵਜੇ ਉੱਠ ਜਾਨੇ ਆ, ਸਾਢੇ ਚਾਰ ਵਜੇ ਨਿਕਲ ਜਾਣੇ ਆ ਅਸੀ ਮੱਥਾ ਮੁਥਾ ਟੇਕ ਲੈਨੇ ਆ।
ਠੀਕ ਆ। ਅਸੀ ਤਾਂ ਜਾਂਦੇ ਅਪਨਾ ਛੇ- ਸਾਢੇ ਛੇ ਵਜੇ, ਬੱਚੇ ਛੋਟੇ ਨੇ ਨਾ।
ਹਾਂਜੀ ਹਾਂਜੀ ਫੇਰ ਅਸੀ ਯੋਗਾ ਵਗੈਰਾ ਵੀ ਕਰਨ ਜਾਨੇ ਆ ਨਾ ਅਸੀ ਸੁਬਏ ਪਾਰਕ।
ਠੀਕ ਆ ਵਧੀਆ ਗੱਲ ਏ, ਯੋਗਾ ਕਰਨੀ ਚਾਈਦੀ ਏ।
ਹਾਂਜੀ ਹਾਂਜੀ ਬਸ ਐਵੇਂ ਟਮੀ ਪੇਟ ਬਾਹਰ ਆ ਗਿਆ ਨਾ।
ਹ ਹਾਂ ਸੇਹਤ ਅਸਤੇ ਤੇ ਬੋਤ ਅੱਛਾ ਹੈਗਾ।
ਹਾਂਜੀ ਬ ਬਾਹਰ ਕੀ ਆਕਸੀਜਨ ਵੀ ਲੈਣੀ ਚਾਈਦੀ ਐ।
ਹਾਂਜੀ ਹਾਂਜੀ, ਹੋਰ ਹਸਬੈਂਡ ਤੁਹਾਡੇ?
ਬਸ ਵਧੀਆ। ਹਾਂਜੀ ਤੁਸੀ ਦੱਸੋ? ਬ ਬਾਜੀ ਕੀ ਕੰਮ ਕਰਦੇ ਨੇ, ਬਾਜੀ ਕੀ ਕੰਮ ਕਰਦੇ ਨੇ।
ਐ ਤਬਲਾ ਵਜਾਉਦੇ ਨੇ ਗੁਰਦੁਆਰੇ।
ਹਾਂਜੀ -ਹਾਂਜੀ ਸੁਬਹ ਜਾਂਦੇ ਹੋਗੇਂ ਇਹ ਵੀ।
ਹਾਂ, ਸਵੇਰੇ -ਸ਼ਾਮੀ ਇੱਕ ਘੰਟਾਂ ਸਵੇਰੇ ਜਾਂਦੇ ਨੇ ਇੱਕ ਘੰਟਾਂ ਸ਼ਾਮੀ।
ਹਾਂਜੀ- ਹਾਂਜੀ, ਬਸ ਯੁੱਗ ਦਾ ਆਈ ਚਾਈਦਾ ਹੁੰਦਾ ਸਵੇਰੇ -ਸਵੇਰੇ ਤੋਂ ਫੇਰ ਦਈਓ ਦੌੜ ਵੀ ਲਗਾਈ ਦੀ ਹੁੰਦੀ ਏ, ਬਸ ਯੋਗਾ ਵੀ ਕਰਦੇ ਆ ਅਸੀਂ, ਸ਼ੈਰ ਵਗ਼ੈਰਾ ਵੀ ਕਰਦੇਂ ਨੇ।
ਹਾ ਠੀਕ ਹੈਗਾ ਇੱਥੇ।
ਹਾਂਜੀ-ਹਾਂਜੀ। ਵੈਸ- ਵੈਸੇ ਕਹਿੰਦੇ ਨੇ, ਸੁਬੇ ਜਾਈਦਾ ਹੁੰਦਾ ਨਾ ਤੋਂ ਬਿਮਾਰੀਆਂ ਵੀ ਘੱਟ
ਹਾਂ, ਤਾਜ਼ੀ ਹਵਾ ਲੈਂਣੀ ਚਾਹੀਦੀ ਆ, ਹਾਂਜੀ।
ਓਰ ਦੱਸੋ।
ਬੱਚੇ ਕਿਨੇ ਤੁਹਾਡੇ।
ਬੱਚੇ ਸਾਡੇ ਦੋ ਹੈਗੇ ਨੇ, ਕੁੜੀ ਮੁੰਡਾ ਹਾਂਜੀ -ਹਾਂਜੀ। ਹੋਰ, ਤੁਸੀਂ ਕਿੱਦੇ ਘੁੰਮਣ ਨੀ ਗਏ।
ਘੁੰਮ ਕੇ ਆਈ ਆ, ਹੁਣ ਮੈਂ ਅਨੰਦਪੁਰ ਸਾਹਿਬ ਗਈ ਸੀ। ਹਾਂ, ਤੁਸੀਂ ਨੀ ਗਏ ਕਿੱਧਰੇ। ਬਸ ਘੁੰਮ ਕੇ ਆਏ ਐ, ਅਜੂਬਾ ਵਗੈਰਾ ਦੇਖਿਆਂ ਐ। ਅੱਛਾ, ਗਰਮੀਂ ਬਹੁਤ ਐ ਨਾ, ਹਾਂ।
ਬਸ ਅਸੀਂ ਗਏ ਸੀ, ਸੀਟੀ ਰੈਂਟਰ ਵਗ਼ੈਰਾ ਗੂੰਮ ਕੇ ਆਏ ਸੀ ਅਸੀਂ। ਕਿਆ ਨਿਆਣਿਆਂ ਨੂੰ ਲੇਂਗੇ ਸੀ ਸੀਟੀ ਸੈਂਟ ਵਗ਼ੈਰਾ ਗੁੰਮ
ਅੱਛਾ, ਹੂੰ ਐਥੇ ਵੀ ਲੱਗਿਆ ਐ ਨਾ।
ਹਾਂਜੀ- ਹਾਂਜੀ, ਔਰ
ਹਾਂਜੀ- ਹਾਂਜੀ, ਸੋ ਰੋਟੀ ਖਾ ਰੇ ਓ।
ਹਾਂਜੀ, ਅਸੀਂ ਤਾਂ ਖਾਂਦੀ ਕੋਈ ਨੀ ਅਸੀਂ ਦਸ ਵਜੇ ਖਾਂਨੇ ਆ ਨਾ ਅਸੀਂ।
ਲੇਟ ਖਾਂਦੇ ਔ।
ਹਾਂਜੀ, ਏ ਬਾਹਰ ਗਏ ਨੇ ਗੂੰਮਣੇ, ਮੈਂ ਕਿਹਾਂ ਏਂ ਆਣਗੇ ਫੇਰ ਖਾਨੇ ਆ।
ਠੀਕ ਆ, ਅਸੀਂ ਤੇ ਨੌ- ਸਾਢੇ ਨੌ ਤੱਕ ਫਰੀ ਹੋ ਜਾਂਨੇ ਆ ਖਾ ਕੇ।
ਹੋਰ।
ਤੇ ਓ ਭਾਜੀ ਡਿਊਟੀ ਜਾਂਦੇ ਨੇ ਨਾ।
ਹਾਂਜੀ- ਹਾਂਜੀ -ਹਾਂਜੀ, ਤੁਸੀਂ ਕੱਪੜੇ ਵਗ਼ੈਰਾ ਵੀ ਸੇਲ ਕਰਦੇਂ ਔ।
ਹਾਂਜੀ, ਕਰੇ ਕਰਨੇ ਆ ਮੈਂ।
ਤੋਂ ਕਿਵੇਂ ਸਹੀ ਮਿਲਦੇ ਨੇ ਕੱਪੜੇ, ਕਿਵੇਂ ਲੇ ਕੇ ਆਨੇ ਤੁਸੀਂ।
ਬਸ ਲੈ ਕੇ ਆਉਂਦੇ ਹੋਲਸੇਲ ਚੋ। ਠੀਕ -ਠੀਕ ਰੇਟਾਂ ਚ ਵੇਚਦੇ ਨੇ, ਜਿੰਨੇਂ ਮਾਰਜਨ।
ਏਧਰੋਂ ਲੈ ਕੇ ਆਂਦੇ, ਉਧਰੋਂ ਲੁਧਿਆਣੇ ਤੋਂ ਵੀ ਲੇ ਕੇ ਆਂਦੇ ਨਾ ਹੋਏ।
ਹਾਂ, ਬਾਹਰੋਂ ਲੈਣੇ, ਕਦੀ ਅੰਬਾਲਿਓ ਕਦੀ ਲੁਧਿਆਣਾ, ਇੱਕ ਪਾਸੇ ਨੂੰ ਲੈਂਦੇ ਨੇ। ਜਿੱਥੇ ਸਹੀ ਲੱਗਦਾ। ਬਹ ਵਧੀਆਂ।
ਬਸ ਵਧੀਆਂ ਚਾਹੀਦੇ ਐ।
ਹਾਂਜੀ।
ਹੋਰ, ਨਿਆਣੇ ਕੀ ਕਰਦੇਂ ਪਏ ਨੇ।
ਰੋਟੀ ਖਾ ਰੇ ਨੇ, ਬਾਹਰ ਬੈਠੇ ਨੇ ਦੋਨੋਂ।
ਸਾਡੇ ਨਿਆਣੇ ਤਾਂ ਮੰਨਦੇ ਈ ਨੀ ਹੈਗੇ, ਬਾਹਰ ਦੇ ਹੀ ਜ਼ਿਆਦਾ ਖਾਂਦੇ ਨੇ, ਬਾਹਰ ਦੇ ਖਾਲੀ
ਅੱਛਾ, ਨਈ ਬਾਹਰ ਦਾ ਨਾ ਖਵਾਇਆ ਕਰੋਂ।
ਹਾਂਜੀ ਚ ਪਰ ਮੰਨਦੇ ਈ ਨਾ ਛੋਟੇ -ਛੋਟੇ ਨਿਆਣੇ ਨਾ, ਮੈਂ ਤਾਂ ਕਿਹਾ ਆਵੇ ਘਰ ਦਾ ਖਾਇਆ ਕਰੋ ਪਰ ਕਿਥੇ ਮੰਨਦੇ ਨੇ, ਆਪਣੇ ਈ ਚਲਾਉਂਦੇ ਨੇ ਨਾ। ਤੁਹਾਨੂੰ ਪਤਾ ਤਾਂ ਹੈਏਗਾ, ਕਦੇ ਮੈਗੀ ਖਾ ਲਈ ਦੀ ਕਦੀ। ਪਾਦਾ ਖਾ ਲਿੱਤਾ, ਮੋਮੋਜ਼ ਵਗੈਰਾ ਖਾ ਲਿਤੇ
ਰੋਟੀ ਦੇਖ ਕੇ ਭੁੱਖੇ ਨੀ ਲੱਗਦੀ।
ਹਾਂਜੀ ਹਾਂਜੀ। ਹੋਰ।
ਹੋਰ ਦੱਸੋ, ਲੈ ਲੈਣਾ
ਹੋਰ ਕੀ, ਹਾਂਜੀ, ਹਾਂਜੀ ਬਿਲਕੁਲ ਲੈ ਰਈ ਏ, ਹੋਰ।
ਹ ਹਾਂਜੀ ਹਸ। ਹੋਰ ਹੁਣ ਕੀ ਕਰੋਗੇ?
ਬਸ ਵਧੀਆ ਵ ਆਣੀ ਆ ਫੇਰ ਰੋਟੀ ਵਗੈਰਾ ਖਾਣੀ ਆ।
ਅੱਛਾ, ਤੁਸੀਂ ਕਿੰਨਾ ਪੜ੍ਹੇ ਓ?
ਮੈਂ, ਬਸ ਫਾਈਵ ਕੀ ਤੀ ਹੋਈ ਏ ਮੈਂ ਜ਼ਿਆਦਾ ਨੀ ਮਤਲਬ ਇੰਨਾ ਨੀ ਹੈਗੀ, ਮਤਲਬ ਨੌਲੇਜ ਇੰਨੀ ਹੈਗੀ ਏ ਬਸ। ਤੁਸੀਂ ਦੱਸੋ ਤੁਸੀਂ ਕਿਹੜਾ ਤਿਉਹਾਰ ਚੰਗਾ ਲੱਗਦਾ ਤੁਹਾਨੂੰ?
ਮੈਨੂੰ ਤਿਉਹਾਰ, ਦੀਵਾਲੀ, ਦੀਵਾਲੀ ਬੈਸਟ ਐ।
ਹਾਂਜੀ ਦੀਵਾਲੀ ਬੜੇ ਰੌਣਕਾਂ ਹੁੰਦੀਆਂ ਦੀਵਾਲੀਆਂ 'ਤੇ ਹਾਂ ਜੇ ਕਿੰਨੀ ਰੌਣਕ ਹੁੰ ਦੀ ਦੀਵਾਲੀਆਂ 'ਤੇ ਜਿੱਦ ਦੇਖੋ ਦੀਵੇ ਬਲਦੇ ਰਹਿੰਦੇ ਆ ਬੜੇ ਰੋਣਕ ਲੱਗਦੀ ਐ, ਹਾਂਜੀ। ਹਾਂਜੀ-ਹਾਂਜੀ।
ਲੋਕਲ, ਲੋਕਲ।
ਤੁਸੀਂ ਹਜੂਰ ਸਾਇਬ ਜਾਂਦੇ ਓ ਸਚਖੰਡ?
ਨਈ ਮੈਂ ਨੀ ਜਾਂਦੀ।
ਅਸੀਂ ਹਰ ਸਾਲ ਜਾਂਨੇ ਆ, ਉੱਥੇ ਇੰਨਾ ਰਸ ਹੈਗਾ ਇੰਨਾ ਬੋਂ ਚੰਗਾ ਉਧਰ ਦਾ, ਹਾਂਜੀ।
ਦੱਸੋ ਮੈਨੂ ਫਿਰ
ਹਾਂਜੀ ਮਿਲ ਜਾਂਨੇ ਆ। ਅਸੀਂ ਰੁ ਗੁਰਦੁਵਾਰਿਆਂ ਦਾ ਈ ਰੂਮ ਲਈਦਾ ਹੁੰਦਾ ਨਾ, ਸੀਕ ਲੈਂਦੇ ਆ ਨਾ, ਹਰ ਸਾਲ ਜਾਂਨੇ ਆ ਉੱਧਰ।
ਅੱਛਾ ਮਤਲਬ ਕਿ ਠੀਕ ਮਿਲ ਜਾਂਦਾ ਕੋਈ।
ਨਈ ਠੀਕ ਮਿਲ ਜਾਂਦਾ।
ਠੀਕ ਆ।
ਹਾਂਜੀ ਉੱਧਰ ਬਹੁਤ ਮਾਨਤਾ ਹੈਗੀ ਆ ਮਤ ਉੱਧਰ ਬਹੁਤ ਜ਼ਿਆਦਾ ਐ ਮਤਲਬ।
ਅੱਛਾ, ਅਸੀਂ ਸ਼ਇਦ ਇਸ ਵਾਰ ਜਾਈਏ ਬਣਾ ਰੀਆਂ ਸਲਾਹ।
ਅਸੀਂ ਆਪਦਾ ਹਰ ਸਾਲ ਜਾਂਨੇ ਆ ਉੱਧਰ।
ਅੱਛਾ ਮੈਂ ਗਈ ਸੀ ਮੇਰਾ ਕਾਕਾ ਛੋਟਾ ਜਾ ਸੀਗਾ।
ਅੱਛਾ ਅੱਛਾ।
ਉਸ ਤੋਂ ਬਾਅਦ ਨੀ ਗਏ, ਛੋਟੇ ਬੱਚੇ ਨਾ ਤੰਗ ਈ ਬਹੁਤ ਕਰਦੇ ਨੇ ਬਾਹਰ ਜਾ ਕੇ ਨਾ।
ਬਹੁਤ ਜ਼ਿਆਦਾ ਨਿਆਣੇ ਇੰਨਾ ਤੰਗ ਕਰਦੇ ਨੇ, ਇੰਨਾ ਤੰਗ ਕਰਦੇ ਨੇ ਹੁਣ ਇਸਕੂਲ ਖੁੱਲਣਗੇ, ਹੁਣੀ ਸਕੂਲ ਜਾਏਗੇ ਤਾਂ ਸਾਨੂੰ ਸਾਹ ਪੇਗਾ।
ਹਾਂ, ਸਭ ਮਾਂਵਾਂ ਦਾ ਏ ਹੀ ਹਾਲ ਐ।
ਹਾਂਜੀ ਹਾਂਜੀ ਬਸ ਸਕੂਲ ਖੁਲਣ ਦੀ ਹੱਲ ਹੈਗੇ ਨੇ ਹੁਣ ਤਾਂ।
ਹਾਂ ਬਸ ਇੱਕ ਤਾਰੀਖ ਤੋਂ ਖੈਰ ਖੁੱਲ ਜਾਣ।
ਹਾਂਜੀ।
ਹ
ਬੋਲਦਾ ਨੀ, ਹਾਂ ਫੇਰ ਕੀ ਬਣਾ ਲੈਨੇ ਓ ਤੁਸੀਂ?
ਥੋਡੀ ਆਵਾਜ਼ ਕੱਟ ਰੀ ਏ।
ਹੂੰ।
ਹੈਲੋ।
ਹਾਂਜੀ ਕੀ ਬਣਾ ਲੈਦੇ ਓ ਹੋਰ?
ਸਬਜ਼ੀ 'ਚ ਸਭ ਕੁਛ-ਸਭ ਕੁਛ ਬਣਾ ਲੈਂਨੇ ਆ।
ਕੀ ਫੇਵਰੇਟ ਹੈਗਾ ਤੁਹਾਡਾ?
ਮੇਰਾ ਤਾ ਫੇਵਰੇਟ ਕੜੀ-ਚਾਵਲ ਹੈਗੇ ਆ।
ਛੋਲੇ-ਚਾਵਲ ਹੋਗੇ। ਹਾਂਜੀ-ਹਾਂਜੀ। ਰਾਜਮਾਂਹ ਚਾਵਲ ਹੋਰ ਸੁਵਾਦ ਲਗ ਸੁਵਾਦ ਲੱਗਦੇ ਨੇ।
ਹਾਂ ਜ਼ਿਆਦਾ ਬੈਸਟ ਕੜੀ ਚਾਵਲ ਈ ਲੱਗਦੇ ਨੇ, ਬਣਾ ਮੈਂ ਸਭ ਕੁਛ ਲੈਂਨੀ ਆ, ਤੁਸੀਂ ਸੀ ਕੀ ਬਣਾ ਲੈਂਦੇ ਓ?
ਅਸੀਂ ਸਾਰਾ ਕੁਛ ਬਣਾ ਈ ਲੈਂਨੇ ਆ, ਬਸ ਕਰੇਲੇ ਨੀ ਮੈਨੂੰ ਆਂਦੇ, ਮਤਲਬ ਸਾਰਾ ਕੁਛ ਬਣਾ ਈ ਲੈਂਦੇ ਅਸੀਂ ਤੋ ਕੜੀ ਵੀ ਹੋ ਗਈ ਜੋ
ਹਮ।
ਵਗੈਰਾ ਤ ਲਈ ਹੁਦੈ ਬੱਚਿਆਂ ਦੇ ਲਈ ਬੱਚੇ ਖ਼ੁਸ਼ ਹੋ ਕੇ ਖਾ ਲੈਂਦੇ ਨੇ ਨਾ। ਹਾਂਜੀ। ਹੋਰ ਦੱਸੋ?
ਬਸ ਹੁਣ ਮੈਂ ਆਪਣਾ ਕੱਪੜੇ ਧੈ ਲਗਾ ਰਹੀ ਸੀ ਥੋੜੇ ਜਿਹੇ ਪਏ ਨੇ।
ਹਾਂਜੀ। ਹੋਰ
ਬਸ ਚਲੋ ਠੀਕ ਐ, ਫਿਰ ਕਰਦੀ ਆ ਮੈਂ ਤੁਹਾਨੂੰ ਦੁਬਾਰਾ ਕਾਲ।
ਹਾਂਜੀ, ਕਰਦੀ ਆ ਮੈਂ ਦੁਬਾਰਾ ਤੁਹਾਨੂੰ ਕੋਲ ਠੀਕ ਐ।
ਹੈਲੋ।
ਹੈਲੋ।
ਹੈਲੋ, ਹਾਂਜੀ-ਹਾਂਜੀ ਹੋਰ ਬਤਾਓ, ਹੋਰ ਬਤਾਓ?
ਬਸ ਵਧੀਆ। ਮੈਂ ਕਰਦੀ ਨਈ ਘਰ ਦਾ ਵੀ ਖਾਂਨੇ ਆਂ, ਬਾਹਰ ਦਾ ਵੀ ਖਾਂਨੇ ਆ। ਘਰ ਈ ਬਣਾ ਲਈ ਦਾ ਸਭ ਕੁਛ?
ਅਸੀਂ ਆਹ ਸਾਡਾ ਮਨ ਕਰਦਾ ਬਾਹਰੋਂ ਵੀ ਲਿਆਉਨੇ ਆ, ਅਸੀਂ ਘਰੋਂ ਵੀ ਖਾ ਲੈਂਨੇ ਆ।
ਹਮ। ਠੀਕ ਹੈਗਾ, ਜਦੋਂ ਮਨ ਨੀ ਕਰਦਾ ਤੇ ਬਾਹਰੋਂ ਖਾਓ। ਵੈਸੇ ਘਰ ਦੀ ਬਣੀ ਸਭ ਤੋਂ ਅੱਛੀ ਬੈਸਟ ਚੀਜ਼ ਹੈਗੀ ਐਂ।
ਹਾਂਜੀ-ਹਾਂਜੀ। ਹੋਰ ਪੇਕੇ ਨੀ ਗਏ ਤੁਸੀਂ?
ਮੈਂ ਬਹੁਤ ਘੱਟ ਜਾਂਨੀ ਆ, ਬੱਚੇ ਨੀ ਮੇਰੇ ਠਹਿਰਦੇ ਪੇਕੇ।
ਐਤਕੀ ਤਾਂ ਮੈਂ ਵੀ ਨੀ ਗਈ, ਨਈ ਹਰ ਸਾਲ ਜਾਂਨੇ ਆ ਅਸੀ ਬਸ ਮੌਜ ਮਸਤੀ ਈ ਕਰਦੇ ਆ, ਸਾਰੇ ਭੈਣ-ਭਰਾ ਇਕੱਠੇ ਹੋ ਜਾਂਨੇ ਆਂ। ਹਰ ਸਾਲ ਜਾਂਨੇ ਆ ਛੁੱਟੀਆਂ ਚ ਨਾ, ਅਸੀਂ ਯੂਪੀ ਚ ਹੈਗੇ ਨੇ।
ਠੀਕ ਐ।
ਹਾਂਜੀ। ਹੋਰ ਹੋਰ ਦੱਸੋ? ਬਸ ਇਹ ਵੀ ਗਏ ਹੋਏ ਨੇ, ਆਈ ਆਣੇ ਵਾਲੇ ਹੈਗੇ ਨੇ ਥੋੜ੍ਹੀ ਬਹੁਤ ਦੇਰ ਮੇ।
ਠੀਕ ਐ। ਰੋਟੀ ਫੇਰ ਖਾਓਗੇ ਆਣਗੇ?
ਹਾਂਜੀ, ਫਿਰ ਬੱਚੇ ਵੀ ਏਕਮ ਮੇਰਾ ਗਿਆ ਹੋਇਆ ਬਾਹਰ
ਪਾਪਾ ਨਾਲ
ਹਾਂਜੀ, ਹਾਂਜੀ
ਠੀਕ ਹੇ
ਇਹ ਕਿੱਧਰ ਈ ਹੈਗੀ ਐ।
ਠੀਕ
ਹੋਰ ਦੱਸੋ ਕਿਤੇ ਸ਼ੋਪਿੰਗ ਵਗੈਰਾ ਕਿੱਧਰ ਕਰਦੇ ਸੀ।
ਸ਼ੋਪਿੰਗ ਮੈਂ ਖੁਦ ਈ ਕੱਪੜੇ ਵੇਚਣੀ ਅ ਆ, ਖੁਦੋਂ ਈ ਕੱਢਣੀ ਐ ਘਰੇ
ਨਹੀਂ ਉਹ ਬਹੁਤ ਹੁੰਦੇ ਨਾ ਸੂਜ ਵਗੈਰਾ ਲੈਣੇ ਪੈਂਦੇ ਨੇ ਮਤਲਬ ਬਾਹਰੋਂ ਸੇ, ਤੂੰ ਕਿੱਧਰੋਂ ਕਰਦੇ ਔ।
ਮੀਨਾ ਮਾਰਕਟ
ਅੱਛਾ
ਹਾਂਜੀ
ਚਲੋ ਠੀਕ ਐ ਮੈਂ ਤੁਹਾਨੂੰ ਬਾਦ ਚ ਫੋਨ ਕਰਨੀ ਅ, ਠੀਕ ਐ ਸਸਿ ਸੀਕਾਲ।
ਠੀਕ ਐ ਸਸਿਰੀ ਕਾਲ।